ਕੀ ਤੁਸੀਂ ਦੱਸੋ ਕਿੱਦਾਂ ਸਾਰੇ ਕੀ ਕਰ ਰਹੇ ਸੀ
ਸਾਰੇ ਵਧੀਆ ਬਸ ਕੁਛ ਨੀ ਬਸ ਹੁਣ ਸੁੱਤੇ ਉੱਠੇ ਸੀਗੇ ਸ਼ਾਮ ਦੇ ਖਾਣੇ ਦੀ ਤਿਆਰੀ ਕਰਨੀ ਏ
ਵਧੀਆ ਮਤਲਬ ਅਸੀਂ ਤਾਂ ਨਾ ਸੌਂਦੇ ਹੀ ਨੀ ਹੈਗੇ ਕਿਉਂਕਿ ਦੇਖੋ ਅਗਰ ਨਾ ਟੈਮ ਸੋ ਜਾਂਦੇ ਨਾ ਰਾਤ ਨੂੰ ਨਾ ਬਿਲਕੁਲ ਨੀਂਦ ਨੀ ਆਉਂਦੀ ਰਾਤ ਨੂੰ ਦੇਖੋ ਮੰਮਾ ਪਾਪਾ ਜਲਦੀ ਸੋ ਜਾਂਦੇ ਤੇ ਕਹਿ ਦਿੰਦੇ ਆ ਕਿ ਨਾ ਲਾਈਟ ਨੀ ਲਾਈਟ ਬੰਦ ਕਰੋ ਤੇ ਫੋਨ ਦੀ ਲਾਈਟ ਹੁੰਦੀ ਹੈ ਤੇ ਉਹ ਵੀ ਉਹ ਕਰਦੀ ਹਾਂ ਮਤਲਬ ਕਿ ਕਹਿੰਦੇ ਸਵੇਰੇ ਹੀ ਜਲਦੀ ਉੱਠਣਾ ਹੁੰਦਾ ਤੇ ਉਹ ਸਾਨੂੰ ਰਾਤ ਨੂੰ ਜਲਦੀ ਸਵਾ ਦਿੰਦੇ ਤੇ ਮੈਨੂੰ ਤੋਂ ਨੀਂਦ ਨਹੀਂ ਆਂਦੀ ਹੈਗੀ ਕਿਉਂਕਿ ਨਾ ਜਦੋਂ ਆਪਾਂ ਦਿਨ ਚ ਸੋ ਜਾਂਦਾ ਨਾ ਫਿਰ ਰਾਤ ਨੂੰ ਨੀਂਦ ਆਣੀ ਬਹੁਤ ਔਖੀ ਹੋ ਜਾਂਦੀ ਹੈ
ਹਾਂਜੀ ਨਹੀਂ ਪਰ ਇਹ ਹੈ ਕਿ ਜ਼ਿਆਦਾ ਨੀ ਅਸੀਂ ਵੀ ਥੋੜ੍ਹਾ ਉਂ ਮਤਲਬ ਪੰਜ ਦਸ ਮਿੰਟ ਅਗਰ ਸੋ ਲਈਦੇ ਕਿਉਂ ਕਿ ਅਗਰ ਆਪਾਂ ਜਿਆਦਾ ਸੋਦੇ ਹਾਂ ਸੱਚੀ ਰਾਤ ਨੂੰ ਨੀਂਦ ਨੀ ਆਉਂਦੀ ਹੈਗੀ ਫੇਰ ਆਪਾਂ ਦੇਖੀ ਜਾਂਦੇ ਹਾਂ ਵੀ ਕਿੰਨਾ ਟਾਈਮ ਹੋਇਆ ਕਦੋਂ ਸਵੇਰ ਹੋਊਗੀ ਕਿਉਂਕਿ ਆਪਣੀ ਨੀਂਦ ਵੀ ਨੀ ਉਸ ਟਾਈਮ ਪੂਰੀ ਹੁੰਦੀ ਕਿਉਂਕਿ ਆਪਾਂ ਦਿਨ ਤੇ ਸੋ ਲੈਂਦੇ ਆ
ਹਾਂਜੀ ਹਾਂ ਉਹੀ ਚੀਜ਼ ਹੈ ਨਾ ਵੀ ਜਦੋਂ ਆਪਾਂ ਦਿਨ ਚ ਸੋ ਗਏ ਦੇਖੋ ਇੱਕ ਨਾ ਨੀਂਦ ਦਾ ਐਡਾ ਭੈੜਾ ਨਾ ਪਤਾ ਹੀ ਲੱਗਦਾ ਕਦੋਂ ਆ ਗਈ ਹੁਣ ਦੇਖੋ ਟੀ ਵੀ ਦੇਖ ਰਹੇ ਆ ਟੀ ਵੀ ਦੇਖਦੇ ਦੇਖਦੇ ਆਪਾਂ ਨੂੰ ਕਦੋਂ ਨੀਦ ਆ ਗਈ ਨਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਹਨਾ ਤੇ ਮੈਂ ਦੇਖਦੀ ਆ ਨਾ ਚਾਰ ਜਾਂ ਪੰਜ ਵਜੇ ਦੇ ਨੇੜੇ ਨੇੜੇ ਮੈਨੂੰ ਨੀਂਦ ਆ ਜਾਂਦੀ ਹੈ
ਉਹੀ ਹੈ ਨਾ ਚਲੋ ਇਹ ਆ ਕਿ ਚਲੋ ਜੇ ਆਪਾਂ ਥੋੜਾ ਬਹੁਤ ਦਿਨ ਚ ਨਾ ਸੌ ਲੈਂਨੇ ਆ ਪੰਜ ਦਸ ਮਿੰਟ ਆਰਾਮ ਕਰ ਲੈਂਨੇ ਆ ਨਾ ਆਪਣੀ ਬੋਡੀ ਰਿਲੈਕਸ ਹੋ ਜਾਂਦੀ ਹੈ ਆਪਾਂ ਨੂੰ ਠੀਕ ਫੀਲ ਹੋਣ ਲੱਗ ਜਾਂਦਾ ਕਿਉਂਕਿ ਥ ਕਿਵੇਂ ਹੁੰਨੇ ਆ ਆਪਾਂ ਨੂੰ ਐਂ ਹੁੰਦਾ ਕਿ ਚਲੋ ਅਗਰ ਆਪਾਂ ਸੋ ਵੀ ਨੀ ਨਾ ਰਹੇ ਐਵੇਂ ਹੀ ਲੇਟ ਰਹੇ ਹਾਂ ਆਰਾਮ ਕਰ ਰਹੇ ਹ ਤਾਂ ਵੀ ਆਪਾਂ ਨੂੰ ਇਹ ਲੱਗਦਾ ਕਿ ਚਲੋ ਕੋਈ ਨੀ ਥੋੜ੍ਹੀ ਰਿਲੈਕਸ ਹੋ ਗਈ ਬੋਡੀ
ਇਹ ਤਾਂ ਹੈ
ਕਿਉਂਕਿ ਹੁਣ ਸਾਰੇ ਦਿਨ ਗਰਮੀ ਚ ਤਾਂ ਤੁਸੀਂ ਪਹਿਲਾਂ ਹੀ ਦੇਖ ਲੋ ਸਰੀਰ ਵੈਸੇ ਹੀ ਥੱਕਿਆ ਰਹਿੰਦਾ ਕੁਛ ਸਾਡੇ ਅੰਡਰ ਜੀ ਜੀਅ ਨੀਂ ਕਰਦਾ ਹੈਗਾ। ਐਂ ਹੁੰਦਾ ਕਿ ਹਾਂ, ਦੁਪੈਰ ਨੂੰ ਚਲਾਯਾ ਵੀ ਸੋ ਲੈਂਨੇ ਆਂ, ਤਾਂ ਨਾ ਸਰੀਰ ਥੋੜ੍ਹਾ ਵਧੀਆ ਹੋ ਜਾਂਦਾ।
ਓਹੀ ਐਨਾ ਵੀ ਹੈਨਾ, ਅੱਜ ਕੱਲ੍ਹ ਤਾਂ ਨਾ ਸਰੀਰ ਵੀ ਨਾ ਨੀਂਦ ਪਾਲਦਾ। ਕਿ ਨਾ ਨੀਂਦ ਮਤਲਬ ਨਾ ਕੰਪਲੀਟ ਹੋਜੇ, ਜਦ ਤੱਕ ਆਪਣੀ ਨੀਂਦ ਨੀ ਨਾ ਪੂਰੀ ਹੁੰਦੀ ਹੈਗੀ, ਆਪਾਂ ਮੈਂ ਕੈਂਣਾ ਕੋਈ ਕੰਮ ਨੀ ਕਰ ਸਕਦੇ। ਤੁਸੀਂ ਕੋਈ ਕੰਮ ਕਰਨ ਜਾਓਗੇ ਨਾ, ਤੁਸੀਂ ਤਾਨੂੰ ਨੀਂਦ ਆਈ ਜਾਣੀ ਏ ਜਾਂ ਕੁੱਛੋ ਹੋਈ ਜਾਣਾ ਏਹੀ।
ਹਾਂਜੀ। ਅੱਜ ਬਸ ਸਵੇਰੇ ਸਾਨੂੰ ਥੋੜਾ ਕੰਮ ਸੀਗਾ, ਅੱਜ ਵੈਸੇ ਈ ਮੇਰੀ ਅੱਖ ਚਲੋ ਜਲਦੀ ਖੁੱਲਗੀ, ਮੈਂ ਕਿੱਥੇ ਸੱਤ ਵਜੇ ਉੱਠਦੀਆਂ। ਅੱਜ ਅਸੀਂ ਛੇ ਵੱਣ ਤੋਂ ਪੈਂਲਾਂ ਈਂ ਉੱਠ ਗਏ। ਫੇਰ ਓ ਤੋਂ ਬਾਦ ਬਸ ਇਹੀ ਕੱਚੀ-ਪੱਕੀ ਜੀ ਨੀਂਦ ਸੀਗੀ, ਨੀਂਦ ਆਈ ਨੀਂ ਹੈਗੀ। ਤੇ ਹੁਣ ਥੋੜਾ ਟਾਈਮ ਪੈਲਾਂ ਐਂ ਹੋ ਰੇਯਾ ਸੀਗਾ, ਵੀ ਸੋ ਲੋ।
ਸਈ ਗੱਲ ਐ, ਮਤਲਬ ਨਾ ਕਈ ਵਾਰ ਨਾ ਅਗਰ ਨਾ ਜਾਦਾ ਘਰ ਮਤਲਬ ਫੰਕਸ਼ਨ ਹੁੰਦਾ ਜਾਂ ਤਾਂ ਓਦੋਂ ਉੱਠੇਆ ਜਾਂਦਾ ਜਲਦੀ ਜਾਂ ਤਾਂ ਤਾਂ ਫੇਰ ਨਾ ਕੋਈ ਭਿਆਨਕ ਸਪਨਾ ਆਵੇ ਦਾ ਹੋਵੇ ਨਾ ਜਾਂ ਫੇਰ ਜਾਦਾ ਅੱਖ ਖੁਲਦੀ ਐ ਅਪਣੀ।
ਬਿਲਕੁਲ-ਬਿਲਕੁਲ, ਇਹੀ ਤੇ ਹੁੰਦਾ ਹੁਣ ਅਗਰ ਦੇਖੋ ਹੁਣ ਤਾਂ ਐਂ ਆ ਵੀ ਚਲੋ ਛੁੱਟੀਆਂ ਹੋਈਆਂ ਨੇ ਕੇੜਾ ਏਨਾ ਕੋਈ ਕੰਮ ਆ। ਰਾਮ ਨਾਲ ਉੱਠ ਜਾਂਗੇ ਪਰ ਫੇਰ ਵੀ ਓਹੀ ਆ ਵੀ ਜਿਵੇਂ ਆਪਣਾ ਰੂਟੀਨ ਬਣਿਆ ਹੁੰਦਾ ਆਪਾਂ ਜਿੰਨੇ ਵਜੇ ਆਖ ਆਪਾਂ ਇੰਨੀ ਵਜੇ ਹੀ ਖੁੱਲਦੀਏ।
ਸਈ ਗੱਲ ਐ, ਮੈਂ ਨਾ ਜਦੋਂ ਹੋਸਟਲ ਚ ਪੜਦੀ ਸੀ ਨਾ ਓਥੇ ਅਸੀਂ ਪੰਜ ਵਜੇ ਉੱਠਣਾ, ਕਿਉਂਕਿ ਨਾ ਸਾਡੀ ਛੇ ਵਜੇ ਕੋਚਿੰਗ ਲੱਗਦੀ ਹੁੰਦੀ ਸੀ। ਓਥੇ ਏਨਾ ਵਧੀਆ ਰੂਟੀਨ ਬਨ ਗਯਾ ਸੀਗਾ। ਪੰਜ ਓ ਮੈਂ ਜਦੋਂ ਦੀ ਏਥੇ ਆਈ ਫੇਰ ਓਈ ਸੱਤ ਵਜੇ ਉੱਠਣਾ, ਅੱਠ ਵਜੇ ਤ ਨੌ ਵਜੇ ਤੱਕ ਨਾਣਾ ਆਲ ਸੁਪਨਾ ਛਾ ਗਿਆ।
ਓਹੀ ਹੁੰਦਾ ਚਲੋ ਘਰੇ ਤਾਂ ਐਂ ਹੁੰਦਾ ਵੀ ਆਪਾਂ ਰਲ-ਮਿਲ ਕੇ ਕੰਮ ਕਰਨਾ ਹੁੰਦਾ ਹੈਨਾ, ਮੰਮੀ ਵੀ ਕਰਦੇ ਐਂ। ਤੇ ਚਲੋ, ਆਪਾਂ ਨੂੰ ਐਂ ਹੁੰਦਾ ਕਿ ਆਰਾਮ ਨਾਲ ਕਰ ਲਾਂਗੇ। ਉੱਥੇ ਐਂ ਹੁੰਦਾ ਚਲੋ ਜਿੱਥੇ ਵੀ ਹੋਸਟਲ ਵਗੈਰਾ ਚ ਵੀ ਪੜ੍ਹਨਾ ਵੀ ਆ ਲੇਟ ਨਾ ਹੋ ਜੀਏ। ਸਕੂਲ ਵੀ ਜਾਣਾ।
ਹਾਂਜੀ ਹਾਂ ਓਹੀ ਗੱਲ ਐ ਨਾਂ। ਜਦੋਂ ਸਕੂਲ ਟਾਈਮ ਹੁੰਦਾ ਸੀਗਾ ਨਾ ਹਾਏ! ਓਦੋਂ ਦਾ ਉੱਠਣਾ ਏਨਾ ਔਖਾ ਹੁੰਦਾ ਸੀ ਨਾ, ਓਦੋਂ ਤਾਂ ਓਦੋਂ ਤਾਂ ਐਵੇਂ ਹੁੰਦਾ ਸੀਗਾ ਵੀ ਹਾਏ! ਬਸ ਰੱਬ ਸੋਏ ਰਹੀਏ ਹੋਰ ਸੋ ਜੀਏ ਹੋਰ। ਸੋ ਜੀਏ ਤੇ ਹੁਣ ਜਦੋਂ ਭੈਣ-ਭਰਾ ਜਾਂਦੇ ਨੇ ਮੈਂ ਕੈ ਰਿਆਂ ਹੁਣ ਹੁੰਦਾ ਯਾਰ ਓ ਕਿਵੇਂ ਜਾ ਰੇਨੇ, ਵਿਚਾਰੇ ਕਿਵੇਂ ਜਾਨਗੇ ਰ ਕਿਵੇਂ ਆਣਗੇ?
ਮੈਨੂੰ ਖੁ ਮੇਰਾ ਬ੍ਰਦਰ ਖੁੱਦ ਮੈਨੂੰ ਨਾ ਕੱਲ ਕੈ ਰੇਯਾ ਦੀਦੀ, ਮੇਰਾ ਕੰਮ ਕਰ ਦੋ ਹੈਂ ਮੈਂ ਤੋਨੂੰ ਏ, ਮੈਂ ਕੇਯਾ ਅੱਛਾ, ਕੀ ਮੈਂ ਮੈਨੂੰ ਕੀ ਦਏਂਗਾ ਕੰਮ ਕਰਾ ਕੇ, ਕੈ ਰੇਯਾ ਜੋ ਕਹੋਗੇ ਓ ਖਵਾ ਦਾਂਗਾ, ਮੈਂ ਕੇਯਾ ਫੇਰ ਕਿੰਨੇ ਚੈਪਟਰ ਕਰਨੇ ਆ ਪੰਜ-ਛੇ ਚੈਪਟਰ ਮੇਰੇ ਅੱਗੇ ਰੱਖ ਮੈਂ ਕੇਯਾ ਇੰਨੇ ਨੀ ਕਰਨੇ ਵੀ ਤੂੰ ਕੀ ਕਰੇਗਾ, ਜੇ ਮੈਂ ਤੇਰੇ ਸਾਰੇ ਕੰਮ ਕਰਤੇ?
ਹਾਂਜੀ।
ਫ਼ੇਰ ਆਪਾਂ ਨੂੰ ਏਵੀ ਹੁੰਦਾ ਵੀ ਆ ਆਪਾਂ ਵੀ ਇੰਨਾ ਕੰਮ ਕਰਦੇ ਸੀਗੇ ਛੁੱ
ਸਈ ਗੱਲ ਐ, ਓਹੀ ਤਾਂ ਗੱਲ ਐ, ਮੈਡਮਾਂ ਦਿੰਦੀਆਂ ਹੁੰਦੀ ਸੀਗੀਆਂ, ਦਸ ਪੇਜ ਰਾਈਟਿੰਗ ਦੇ ਲਿਖੋ ਰਾਈਟਿੰਗ ਓਈ ਗੱਲ ਐ ਦਸ ਪੇਜਾ ਨਾਲ ਸਾਡੀ ਤੇ ਇੱਕ ਪੇਜ ਨਾਲ ਨੀਂ ਰਾਈਟਿੰਗ ਸੁਧਰਨੀ ਹੈਗੀ, ਤੁਸੀਂ ਦੱਸ ਦੇ ਸਾਡੀ ਸਵਾਹ ਸੁਧਰੂਗੀ ਰਾਈਟਿੰਗ ਹਨਾ, ਮੈਡਮਾਂ ਨੂੰ ਹੁੰਦਾ ਸੀ।
ਦੇ ਦਿੰਦੇ ਸੀਗੇ ਹਨਾ, ਕਿ ਦੱਸ ਪੇਜ ਏਦੇ ਕਰਕੇ ਲਿਆਯੋ ਏ ਦੋ ਚੈਪ ਕਰਕੇ ਲਿਆਇਓ, ਪੰਜ ਚੈਪਟਰ ਕਰਕੇ ਲਿਆਓ। ਆਪਾਂ ਨੂੰ ਵੀ ਹੁੰਦਾ ਸੀ ਕਿ ਪਹਿਲਾਂ ਚਲੋ ਛਿੱਤੀ-ਛਿੱਤੀ ਕੰਮ ਨਿਬੇੜਦੀਏ ਫੇਰ ਛੁੱਟੀਆਂ ਇੰਜੋਏ ਕਰਾਂਗੇ। ਜੇ ਕਿਤੇ ਜਾਣਾ ਫੇਰ ਜਾਵਾਂਗੇ, ਪਹਿਲਾਂ ਕੰਮ ਆਪਣਾ ਖ਼ਤਮ ਕਰ ਲੀਏ।
ਸਈ ਗੱਲ ਐ, ਓਹੀ ਸੀਗਾ ਵੀ ਨਾ ਮੈਂ ਕੈਅ ਰੀ ਆਂ ਤੁਹਨੂੰ ਨਾ ਮੇਰੀ ਮਾਸੀ ਦਾ ਲੜਕਾ ਏ। ਠੀਕ ਐ, ਓਹੋ ਨਾਂ ਇੰਨਾ ਜ਼ਿਆਦਾ ਓ ਨਾਲ ਓ ਦੇਖ ਓ ਕਿਤੇ ਰਿਸ਼ਤੇਦਾਰੀ ਚ ਨਈਂ ਜਾਂਦਾ ਹੈਗਾ। ਠੀਕ ਐ। ਰੈਂਦਾ ਓ ਘਰ ਈ ਐ। ਤੇ ਨਾਂ ਜਿੱਦਾਂ ਓਨੂੰ ਮਿਲ ਗਿਆ ਵੀਹ ਮਈ ਨੂੰ ਕੰਮ ਮਿਲ ਗਿਆ ਠੀਕ ਐ ਓਨੂੰ ਸਾਰਾ।
ਠੀਕ ਐ।
ਮੈਂ ਕੈਅ ਰੀ ਆਂ ਉਣ ਨਾਂ ਦੋ-ਤਿੰਨ ਜੂਨ ਤੱਕ ਨਾ ਸਾਰੇ ਦਾ ਸਾਰਾ ਕੰਮ ਨਬੇੜ ਮੈਂ ਓਨੂੰ ਕੈਣੀ ਆਂ ਕਈ ਵਾਰ ਤੂੰ ਇੰਨੀ ਜਲਦੀ ਕੰਮ ਕਿਉਂ ਕਰਦੈ, ਮੈਂ ਤੇ ਤੂੰ ਥੋੜਾ ਨਾਂ ਤਾਂ ਤੂੰ ਕਿਤੇ ਜਾਣਾ, ਜਦੋਂ ਤੂੰ ਕਿਤੇ ਰਿਸ਼ਤੇਦਾਰੀ ਚ ਜਾਣਾ ਤਾਂ ਵੀ ਆ, ਹਨਾਂ।
ਬਟ, ਹਾਂਜੀ ਹਾਂ। ਓਹੀ ਤਾਂ ਹੈਗਾ ਓਨੂੰ ਐਂ ਹੁੰਦਾ ਹੋਣਾ ਕਿ ਹਾਂ ਚਲੋ ਹਨਾਂ ਕੰਮ ਨਿਬੇੜ ਲਈਏ ਫੇਰ ਬਾਕੀ ਦੀਆਂ ਛੁੱਟ ਛੁੱਟੀਆਂ ਇੰਜੋਏ ਕਰਾਂਗੇ, ਖੇਲਾਂਗੇ, ਕੁਦਾਂਗੇ। ਕਿਉਂਕਿ ਆਪਾਂ ਨੂੰ ਵੀ ਹੁੰਦਾ ਸੀ ਆਪਣੇ ਟਾਈਮ ਤੇ ਕਿ ਪਹਿਲਾਂ ਕੰਮ ਨਿਬੇੜ ਲਈਏ ਫੇਰ ਬਾਕੀ ਕਿ ਦਾਂ ਕਰਾਂਗੇ ਆਪਾਂ ਵੀ, ਹਾਂ। ਆਪ ਪਾਂ ਵੀ ਪੰਜ-ਛੇ ਛੁੱਟੀਆਂ ਚ ਸੱਤ ਛੁੱਟੀਆਂ ਚ ਅਪਣਾ ਕੰਮ ਨਿਬੇੜ ਦਿੰਦੇ ਸੀ ਵੀ ਬਾਕ ਕਿਦੀ ਸਾਰੀਆਂ ਕਦੇ ਨਾਨੀ ਘਰ ਬਾਗੇ, ਕਦੇ ਬੂਆ ਕੋਲ ਬਾਗੇ, ਕਦੇ ਮਾਸੀ ਕੋਲ ਬਾਗੇ।
ਸਈ ਗੱਲ ਐ, ਓ ਮੈਂ ਕੈਅ ਰੀ ਆਂ, ਜਦੋਂ ਨਾ ਆਪਾਂ ਸਕੂਲ ਟਾਈਮ ਪੜ੍ਹਦੇ ਸੀਗੇ ਨਾ ਤੇ ਆਪਣਾ ਹੁੰਦਾ ਸੀਗਾ ਕਿ ਨਾ ਯਾਰ ਭੈਣਾਂ ਦੇ ਹਾੜੇ ਕੱਢ ਲੋ ਵੱਡੀਆਂ ਦੇ ਓ ਕਰ ਦੇਣ ਗੀਆਂ ਜਾਂ ਕਿਸੇ ਨੂੰ ਡੈਡ ਮੈਂ ਤੁਨੂੰ ਦੱਸਦੀ ਆਂ, ਮੈਂ ਆਪਣਾ ਜੇੜਾ ਮੈਂ ਹੁਣ ਜਿੱਥੇ ਮੈਂ ਹੋਸਟਲ ਚ ਲੱਗੀ ਸੀਗੀ ਉੱਥੋਂ ਦਾ ਮੇਰਾ ਕੰਮ ਬੋਤ ਘਟ ਕੱਠਾ ਹੋ ਗਿਆ ਸੀਗਾ ਬਿਕੋਜ ਮੇਰੀ ਲੇਟ ਕੌਂਸਲਿੰਗ ਹੋਈ ਸੀ। ਮੈਂਨੇ ਅੱਧਾ ਕੰਮ ਆਪਣੇ ਪਾਪਾ ਤੋਂ ਕਰਾਇਆ ਸੀਗਾ। ਤੁਹੀਂ ਦੇਖੋ।
ਹਂ, ਹਂ, ਹਾਂ, ਹਾਂ।
ਹਨਾਂ ਕਿਉਂਕਿ ਯਾਰ ਦੇਖੋ, ਕਈ ਵਾਰ ਆਪਾਂ ਤੋਂ ਲਿਖਿਆ ਨੀਂ ਜਾਂਦਾ ਕੁਛ ਮੇਰੇ ਤਾਂ ਨਾ ਕਦੇ ਦਿਲ ਨੀਂ ਕਰਦਾ, ਮੈਂ ਦਿਲ ਕਰਦਾ ਮੈਂ ਕਾਪੀਆਂ ਨੂੰ ਈ ਫਾੜ ਦਾਂ ਕਿਉਂਕਿ ਮੇਰਾ ਬਿਲਕੁਲ ਵੀ ਦਿਲ ਨੀਂ ਕਰਦਾ, ਲਿਖਣ ਆਲੇ ਕੰਮ ਚ ਤਾਂ ਖਿਝ ਬੋਤ ਚੜ੍ਹਦੀ ਆ।
ਸਈ ਗੱਲ ਐ, ਤੁਸੀਂ ਨ੍ਹੀਂ ਦੇਖੋ ਵੀ ਆਪਾਂ ਹਨਾਂ ਸਕੂਲ ਚ ਈ ਲਿਖਦੇ ਸੀਗੇ ਆਪਾਂ ਨੂੰ, ਮਤਲਬ ਕਾਪੀ ਬਣਾਣੀ ਹਨਾਂ ਕਾੱਪੀ ਪੂਰੀ ਰੱਖਣੀ। ਪ੍ਰੈਕਟੀਕਲ ਬਣਾਣੇ ਓਤੋਂ ਬਾਅਦ ਜਦੋਂ ਆਪਾਂ ਕੋਲੇਜ ਚ ਆ ਜਾਂਣੇ ਆਂ ਹਨਾਂ ਚਲ ਆਪਣੀ ਨੋਟਬੁੱਕ ਬਣਾਣੀ ਤੇ ਇੱਕ ਹੈਬਿਟ ਮਤਲਬ ਬੰਦ ਈ ਹੋ ਜਾਂਦੀ। ਕਿਉਂਕਿ ਆਪਾਂ ਕਿਸੇ ਹੀ ਲੈਕਚਰ ਚ ਲਿਖਦੇ ਆਂ, ਕੋਈ ਓ ਨੋਟਬੁੱਕ ਬਣਾਣੇ ਆਂ। ਨਹੀਂ ਤਾਂ ਨਈਂ ਤਾਂ ਆਪਾਂ ਜਸਟ ਹਂ, ਨਹੀਂ ਆਪਾਂ ਜਸਟ ਅਸਾਈਨਮੈਂਟਸ ਬਣਾ ਤੀਆਂ, ਪ੍ਰੈਕਟੀਕਲ ਬਣਾਤੀਆਂ ਬਸ ਏਹੀ ਹੁੰਦਾ, ਓਦੇ ਵੀ ਕਿੰਨੇ ਪੰਜ ਪੇਜ, ਦਸ ਪੇਜ, ਪੰਦਰਾਂ ਪੇਜ ਕਿੱਥੇ ਆਪਣੀ ਸਕੂਲ ਚਿੰਨੀ ਵੜੀ ਹੈਬਿਟ ਹੁੰਦੀ ਸੀ ਕਿ ਹਾਂ ਨਾਲ ਦੀ ਨਾਲ ਸਾਰਾ ਕੰਮ ਪੂਰਾ ਕਰਨਾ ਚਾਹੇ ਚਾਰ ਪੇਜ ਨੇਂ ਇੱਕ ਦਿਨ ਦੇ ਚਾਹੇ ਦੱਸ ਪੇਜ ਨੇ
ਹਾਂਜੀ ਹਾਂ, ਓਹੀ ਚੀਜ਼ ਐ ਨਾਂ। ਜਿੱਦਾਂ ਦੇਖੋ, ਜਦੋਂ ਆਪਾਂ ਕੋਲੇਜ ਟਾਈਮ ਚ ਹੁੰਦੇ ਆ ਨਾਂ ਬੋਤ ਘੱਟ ਲਿਖਦੇ ਆਂ। ਬਹੁਤ ਵੀ ਬਹੁਤ ਰੇਅਰ ਲਿਖਦੇ ਆਂ ਸੰਗ ਬਹੁਤ ਚੜਦੀ ਜਦੋਂ ਕੋਲੇਜ ਚੁਣਣੇ ਆਂ, ਜਦੋਂ ਸਕੂਲ ਲਾਈਫ ਚੁਣਦੇ ਆ ਨਾ ਉਦੋਂ ਆਪਾਂ ਜਿਆਦਾ ਦਿਖਦੇ, ਕਿਉਂਕਿ ਨਾ ਉੱਥੇ ਹੁੰਦਾ ਕਿ ਹਾਂ ਮੈਡਮ ਮੈਂ ਕੱਲਾ ਕੱਲਾ ਚੀਜ਼ ਚੈੱਕ ਕਰਦੀ ਹਾਂ, ਕੋਲੇਜ ਲਾਈਫ 'ਚ ਟੀਚਰ ਕੀਹਨੇ ਆਪਣੀ ਕਾਪੀ ਚੈੱਕ ਕਰਨੀ ਹੈ
ਸਈ ਹੈ ਬਣਾਓ ਨਾ ਬਣਾਓ ਕਿਸੇ ਨੇ ਕੁਛ ਨੀ ਲੈਣਾ ਹੁੰਦਾ ਹੈਗਾ
ਸਹੀ ਗੱਲ ਹੈ ਜਦੋਂ ਨਾ ਮੈਂ ਫਸਟ ਡੇ ਕੋਲੇਜ 'ਚ ਗਈ ਤੇ ਮੈਂ ਬੈਗ 'ਚ ਨਾ ਤਿੰਨ ਕੋਪੀਜ਼ ਲੇ ਗਈ ਮੈਂ ਕਿਹਾ ਕਿਆ ਪਤਾ ਆ ਨਾ ਅਲੱਗ ਲੱਗਣ ਕਹਿ ਦੇਣ ਕਾੱਪੀਸ ਕਰਨ ਵਾਸਤੇ, ਤੇ ਨਾ ਉੱਥੇ ਜਾ ਕੇ ਉਹਨੂੰ ਕੁੜੀ ਕਹਿੰਦੀ ਉਹਨੇ ਵੀ ਗਾਹਾਂ ਤਿੰਨ- ਚਾਰ ਚੁੱਕੀਆਂ ਸੀਗੀਆਂ ਮੇਰੀ ਫਰੈਂਡ ਨੇ ਮੈਂ ਕਿਹਾ ਯਾਰ ਤੂੰ ਇੰਨੀਆਂ ਕਾਪ ਕਾਪੀਸ ਕਿਉੰ ਚੱਕੀਆਂ ਨੇ ਫਿਰ ਨਾ ਅਸੀਂ ਸੀਨੀਅਰਸ ਨੂੰ ਪੁੱਛਿਆ ਵੀ ਇਥੇ ਕਿੰਨੀਆਂ ਕੁ ਅਲੱਗ ਅਲੱਗ ਕਾਪੀਸ ਲੱਗਦੀਆਂ ਸਬਜੈਕਟ ਵਾਈਜ਼ ਕਹਿੰਦੇ ਨਹੀਂ ਨਹੀਂ ਕਹਿੰਦੇ ਇੱਕ ਹੀ ਕਾਪੀ ਲੱਗਦੀ ਯ ਮੈਂ ਕਿਹਾ ਚਲੋ ਸ਼ੁਕਰ ਆ ਭਰਾਵਾ ਇੰਨੀਆਂ ਕਾਪੀਆਂ ਨੀ ਚੱਕਣੀਆਂ ਪੈਣੀਆਂ ਹੈਗੀਆਂ
ਨਹੀਂ ਪਰ ਫਸਟ ਡੇ ਤਾਂ ਸੱਚੀ ਬਾਲਾ ਹੀ ਉਹ ਹੁੰਦਾ ਕਿ ਅਪ ਆਪਾਂ ਕੋਲੇਜ 'ਚ ਹਨਾ ਆਪਾਂ ਹੁੰਦਾ ਕਿ ਆਪਾਂ ਕਿਵੇਂ ਉਹ ਕਰਾਂਗੇ ਕਿਉਂਕਿ ਸਕੂਲ 'ਚ ਆਪਾਂ ਨੂੰ ਇੰਨੀ ਵਧੀਆ ਆਦਤ ਹੁੰਦੀ ਏ ਕਿ ਪੂਰੀ ਡਰੈਸਿੰਗ ਸੈਂਸ 'ਚ ਜਾਣਾ ਹਨਾ ਕੋਪ ਕਾਪੀਆਂ ਪੂਰੀਆਂ ਰੱਖਣੀਆਂ ਕਿੱਥੇ ਕਾਲਜ 'ਚ ਆਪ ਬਸ ਇਹ ਹੁੰਦਾ ਕਿ ਕੋਈ ਡਰੈਸ ਨੀ ਪਾਉਣੀ ਜਿਵੇਂ ਮਰਜ਼ੀ ਦੇ ਕੱਪੜੇ ਪਾ ਕੇ ਚਲੇ ਜਾਓ ਹਨਾ ਕਾੱਪੀ ਨੀ ਬਣਾਉਣੀ ਹੁੰਦੀ ਆਪਣੀ ਹੈਬਿਟਾਂ ਚੇਂਜ ਹੋ ਜਾਂਦੀਆਂ ਨੇ, ਕਿੱਥੇ ਆਪਾਂ ਇੱਕ ਇੰਨੇ ਵਧੀਆ 'ਚ ਸਟੂਡੈਂਟ ਹੁੰਦੇ ਆ ਕਾਲਜ ਜਾ ਕੇ ਐਂ ਹੁੰਦਾ ਕੀ ਕੋਈ ਨੀ ਅੱਜ ਨੀ ਜਾਂਦੇ ਕਲ ਨੂੰ ਬਗ ਜਾਂਗੇ ਕੱਲ ਨਹੀ ਜਾਂਦੇ
ਸਹੀ ਗੱਲ ਹੈ ਹਾਂਜੀ ਹਾਂ ਉਹੀ ਗੱਲ ਆ ਨਾ ਜਿੱਦਾਂ ਸਕੂਲ 'ਚ ਤੇ ਡਰੈਸ ਕੋਡ ਹੁੰਦਾ ਕਿ ਹਾਂ ਇਹ ਵਾਲੀ ਡਰੈਸ ਪਾਣੀ ਹੈ, ਤੇ ਹੁਣ ਜਦੋਂ ਕੋਲੇਜ ਸੁਣਿਆ ਆਪਾਂ ਹੁੰਦਾ ਯਾਰ ਅੱਜ ਕਿਹੜੇ ਕੱਪੜੇ ਪਾ ਕੇ ਜਾਈਏ ਕਲ ਕੱਪੜੇ ਨੀ ਡਿ ਸਾਈਡ ਹੁੰਦੇ ਮੈਂ ਕਹਿ ਰਹੀ ਜਿੰਨੇ ਦਿਨ ਏਦਾ ਹੁੰਦਾ ਉਨੇ ਦਿਨ ਓਨੇ ਹੀ ਕੱਪ ਕੱਪੜੇ ਜੇ ਆਪਾਂ ਕੋਈ ਨਾ ਰਿਪੀਟ ਵੀ ਕਰ ਜੇ ਆਪਾਂ ਕਿ ਹਾਂ ਉਹ ਉਹਨੇ ਦੇਖ ਤਾਂ ਲਿਆ ਹੋਊਗਾ ਕਦੇ ਆਪਣਾ ਕੋਈ ਕਹਿ ਦੇ ਤੂੰ ਰਿਪੀਟ ਹੀ ਕਰ ਲੇ ਜਾਂ ਏਦਾਂ ਕਰ ਲਏ
ਹੁਣ ਤੁਸੀਂ ਦੇਖ ਲਓ ਆਪਾਂ ਕਾਲਜ 'ਚ ਜਾਂਦੇਂ ਹਾਂ ਆਪਣਾਂ ਹੁੰਦਾ ਨਵੇਂ ਤੋਂ ਨਵੇਂ ਕੱਪੜੇ ਚਾਹੀਦੇ ਨੇਂ। ਨਵੇਂ ਤੋਂ ਨਵਾਂ ਸ਼ੂਟ ਚਾਹੀਦਾ ਕਿ ਹਾਂ ਬਈ ਬਦਲ- ਬਦਲ ਕੇ ਪਾਈਏ। ਕਿਉਂਕਿ ਆਪਣਾ ਐਹ ਹੁੰਦਾ। ਕਿ ਹੋਰ ਵੀ ਬੱਚੇ ਹਨਾ। ਚਲੋ ਬਹੁਤ ਕੋਈ ਕੁੱਛ ਤਾਂ ਮੱਤਲਬ ਇਹ ਹੁੰਦਾ ਕਿ ਸਿੰਪਲ ਆਂਦੇ ਨੇ। ਕਈ ਜ਼ਿਆਦਾ ਹੀ ਵਧੀਆਂ ਡਰੈਸਿੰਗ ਹਨਾ। ਵਧੀਆਂ ਓਵਰੀ ਪਾ ਕੇ ਆਂਦੇ ਨੇ। ਫਿਰ ਅਪ ਉਹਨੂੰ ਐਂ ਹੁੰਦਾਂ ਕਿ ਆਪਾਂ ਨੂੰ ਵੀ ਨਾ ਐਂਵੇਂ ਬੁਰਾ ਲੱਗੇ। ਕਿ ਆਪਾਂ ਸੋਹਣੇ ਲੱਗ ਰਹੇ ਜਾਂ ਨਹੀਂ। ਲੱਗ ਰਹੀ। ਕਿਉਂਕਿ ਅਲੱਗ- ਅਲੱਗ ਤਰ੍ਹਾਂ ਦੇ ਬੱਚ। ਬੱਚੇ ਆਂਦੇ ਨੇ ਨਾ ਕਾਲਜ਼ 'ਚ।
ਸਹੀ ਗੱਲ਼ ਹੈ ਕਈ ਹੁੰਦੇ ਨੇ ਨਾ ਜਿਹੜੇ ਬਿਲਕੁੱਲ ਸਿੰਪਲ ਬਣਦੇ। ਔਰ ਲੋਕ ਨਾ ਜੱਜ ਤਾਂ ਹਰੇਕ ਨੂੰ ਕਰਦੇ। ਚਾਹੇ ਕਿਸੇ ਨੇ ਬੈਸਟ ਕੱਪੜੇ ਪਾਣੇ ਜੇ ਕਿਸੇ ਨੇ ਜਮੀ ਲੋਅ ਕੱਪੜੇ ਪਾਏ ਐਂ। ਪਰ ਉਹੀ ਹੈ ਕਿ ਆਹ ਸ ਸ ਕਈਆਂ ਦੇ ਘਰੇਂ ਨਹੀਂ ਹੁੰਦੀਂ ਇਨਕਮ ਹੁੰਦੀਂ ਕਿ ਉਹ ਹਰੇਕ ਚੀਜ਼ ਪ੍ਰੋਟੈਕ ਪ੍ਰੋਟੈਕ ਕਰ ਸਕਣ ਜਾਂ ਦੇ ਸਕਣ ਹਨਾ। ਉਹਨਾਂ ਕੋਲ਼ ਵੀ ਬਹੁਤ ਘੱਟ ਇਨਕਮ ਹੁੰਦੀਂ ਏ ਕਈ ਵਾਰ
ਹਾਂ ਬਿਲਕੁਲ। ਉਹੀ ਹੈ ਨਾ ਫੇਰ ਅਵੀ ਆਪਾਂ ਨੂੰ ਹਰ ਇੱਕ ਚੀਜ਼ ਦੇ ਨਾਲ਼ ਢਲਣਾ ਪੈਂਦਾਂ ਵੀ ਹਾਂ ਆਪਾਂ ਨਵੇਂ ਕੱਪੜੇ ਕੱਪੜੇ ਵੀ ਲੈਂਨੇ ਹਾਂ ਹਨਾ। ਆਪਾਂ ਨੂੰ ਹੁੰਦਾਂ ਆਪਾਂ ਨਵਾਂ ਫ਼ੋਨ ਵੀ ਲਈਏ ਤਾਂ ਕਿ ਆਪਾਂ। ਕਿਉਂਕਿ ਉੱਥੇ ਹਰ ਇੱਕ ਚਾਹੇ ਮਿਡਲ ਫੈਮਲੀ ਤੋਂ ਹੈਂ। ਚਾਹੇ ਰਿਚ ਫੈਮਿਲੀ ਤੋਂ। ਹਰ ਇੱਕ ਫੈਮਿਲੀ ਤੋਂ ਬੱਚੇ ਪੜ੍ਹਨ ਆਂਦੇ ਆ। ਹਰ ਕਿਸੇ ਦਾ ਆਪਣਾ- ਆਪਣਾ। ਡਰੈਸਿੰਗ ਸੈਂਸ ਹੁੰਦਾ ਹਨਾ। ਕੋਈ ਵਧੀਆ ਵੀ ਬਣ ਕੇ ਆਂਦਾ ਫੇਰ ਆਪਾਂ ਨੂੰ ਵੀ ਹੁੰਦਾ। ਵੀ ਆਪਾਂ ਵੀ ਘੱਟ ਨਾ ਲੱਗੀਏ। ਆਪਾਂ ਵੀ ਸੋਹਣੇ ਲੱਗੀਏ।
ਸਈ ਗੱਲ ਐ ਆਪਾਂ ਨੂੰ ਵੀ ਏਦਾਂ ਦਾ ਕਿ ਯਾਰ ਆਪਾਂ ਕਿਉਂ ਹੁਣ ਕਿਉਂਕਿ ਦੇਖੋਂ ਆਪਾਂ ਜਿੰਨੇਂ ਵਧੀਆਂ ਕਾਲੇਜ਼ ਚ ਜਾਂਣੇ ਹਾਂ ਨਾ ਆਪ ਆਪ ਨੂੰ ਓਨੇ ਹੀ ਵਧੀਆਂ ਤਰੀਕ਼ੇ ਨਾਲ਼ ਜੱਜ ਕਰਏਆ ਜਾਂਦਾਂ। ਹੁਣ ਆਪਾਂ ਕਿਸ਼ੇ ਹਾਈ ਕਾਲਜ਼ ਚ ਲੱਗੇਂ ਆ, ਓਥੇ ਆਪਾਂ ਲੋਅ ਕਲਾਸ ਕੱਪੜੇ ਪਾ ਜੀਏ ਅਗਲਾ ਕੳਗਾ ਲ਼ੈ ਦੇਖ ਕਿ ਏਹਨੂੰ ਇੱਥੇਂ ਐਡਮਿਸ਼ਨ ਕਿਹਨੇ ਦਿੱਤੀ, ਕਿਉਂਕਿ ਅੱਜ਼-ਕੱਲ ਲੋਕ ਨਾ। ਆਪਣੀਂ ਨਾ ਸਕਿੱਲ ਤੋਂ ਜੱਜ ਨੀਂ ਕਰਦੇਂ, ਅੱਜ਼-ਕੱਲ੍ਹ ਲੋਕ ਕੱਪੜੇਆਂ ਤੇ ਡਰੈਸਿੰਗ ਡਰੈੱਸ ਜੱਜ ਕਰਦੇਂ ਐਂ, ਤੇ ਦੇਖਦੇ ਨੇ, ਬਿਹੇਵੀਅਰ ਕਿੱਦਾਂ ਦਾ ਬੋਲਦਾਂ ਕਿੱਦਾਂ ਏਹ
ਸਹੀ-ਸਹੀ ਉਹੀ ਐ ਬਸ, ਚਲੋਂ ਠੀਕ ਐ ਫੇਰ
ਔ।
ਹਾਂਜੀ-ਹਾਂਜੀ ਠੀਕ ਐ ਬਾਏ ਸਸ਼ ਸ਼੍ਰੀ ਕਾਲ ਜੀ।